ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਸ ਸ੍ਰੀ ਕਾਲ ਜੀ ਹੋਰ ਦੱਸੋ ਕੀ ਹਾਲ ਚਾਲ ਨੇ। ਅਸੀਂ ਵੀ ਵਧੀਆ, ਹੋਰ ਕੀ ਕਰ ਰਏ ਸੀ।
ਬਸ ਜੀ ਹੁਣੇ ਨਾਸ਼ਤਾ ਕੀਤਾ ਸੀ, ਲੇਟ ਹੋ ਗਏ ਅਜ ਬਲਕੀ। ਬੱਚੇ ਸੁੱਤੇ ਪਏ ਸੀ ਲੇਟ ਉੱਠੇ ਨੇ, ਤੇ ਨਾਸ਼ਤਾ ਲੇਟ ਹੋ ਗਆ ਸਾਡਾ ਅੱਜ। ਹਾਂਜੀ, ਹੋਰ ਕੀ ਬਣਾਆ ਤੁਸੀਂ ਅੱਜ?
ਅੱਜ ਅਸੀਂ ਕੀ ਬਣਾਆ ਬਸ ਅੱਜ ਤਾ ਕੁਛ ਨਹੀਂ ਸੁੱਖੇ ਆਲੂ ਬਣਾਏ ਸੀ ਅੱਜ, ਜੀਰੇ ਤੇ ਤੜਕਾ ਵਾਲੇ।
ਠੀਕ ਐ, ਅੱਛਾ। ਆਪਾਂ ਪਨੀਰ ਦੀ ਭੁਰਜੀ ਨਾਲ ਪਰੌਂਠੇ ਲਾਏ ਸੀ। ਮੈਂ ਕੇਹਾ ਚਲੋ ਬੱਚੇ ਛੁੱਟੀਆਂ ਹੈਗੀਆਂ, ਕੁਛ ਬਣਾ ਲਈਏ ਸਪੈਸ਼ਲ।
ਹਾਂਜੀ ਓਹ ਤਾਂ ਹੈ ਈ ਐ, ਹੁਣ ਛੁੱਟੀਆਂ ਵੀ ਰਹ ਰੈਹ ਗਈਆਂ ਨੇ ਦੋ
ਹਾਂਜੀ ਨੀ ਕੈਹ ਦਿੰਦੇ ਪਏ ਨੇ ਵੱਧ ਗਈ ਐ ਪੰਦਰਾਂ ਦਿਨ ਵੱਧ ਜਾਣੀ ਐ ਸੁਣਿਆ।
ਦੇਖਦੇ ਆਂ ਫੇਰ ਆਪਾਂ ਹੋਰ ਕੇ ਹਾਂਜੀ ਸੁਣਨ ਚ ਤਾਂ ਮੈਨੂੰ ਵੀ ਆ ਈ ਰੇਹਾ। ਵੀ ਵਧਣਗੀਆਂ ਬਾਕੀ ਜਦੋਂ ਆਏਗਾ ਮੈਸਜ, ਤਾਂ ਹੀ ਪਤਾ ਚੱਲਦਾ ਇਸ ਚੀਜ਼ ਦਾ ਤਾਂ। ਕਈ-ਕਈ ਵਾਰ ਤਾਂ ਮੈਂ ਫੇਕ ਜਿ ਹੋ ਜਾਂਦੀ ਆ ਨਾ ਏਹ ਵੀ ਕੈਹੰਦੇ ਪੂਜਿਆ
ਨਹੀਂ ਪਰ ਸਕੂਲ ਦੀ ਨਾ ਮੈਡਮ ਈ ਦੱਸਦੀ ਸੀ ਕਿ ਹਾਂ ਬਈ ਛੁੱਟੀਆਂ ਵੱਧ ਜਾਣੀਆਂ ਪੰਦਰਾਂ ਦਿਨ ਦੀਆਂ। ਵੀ ਗਰਮੀ ਨੀ ਘੱਟ ਰੀਅ ਨਾ ਗਰਮੀ ਤਾਂ ਇੰਨੀ ਪੈਂਦੀ ਪੀ ਏ।
ਹਾਂਜੀ-ਹਾਂਜੀ ਓਹ ਤਾਂ ਹੈਈ ਐ।
ਪੇਆ ਪਰ ਗਰਮੀ ਦਾ ਨਾਮੋ ਨਿਸ਼ਾਨ ਨੀ ਜਾ ਰੇਆ। ਕਿ ਹਾਂ ਵੀ ਚੱਲ ਜੇ ਗਰਮੀ, ਹੋਰ ਸੁਣਾਓ ਜੀ।
ਤੁਸੀਂ ਪਾਣੀ ਤੋਂ ਕਿੰਨਾ ਕ ਫੇਰ ਪੀ ਲੱਦੇ ਹੋਂਗੇ।
ਹਾਂਜੀ ਆਪਾਂ ਤੇ ਡੇਲੀ ਵੈਸੇ ਤਾਂ ਘੱਟ ਹੀ ਹੋ ਜਾਂਦੇ, ਕੈਹੰਦੇ ਤੇ ਨੇ ਦਸ ਗਿਲਾਸ ਪੀਣੀ ਚਾਈਦੀ ਐ। ਪਰ ਘੱਟ ਈ ਹੋ ਪਾਂਦੈ ਐ ਕਿੱਥੇ ਹੋ ਪਾਂਦੈ, ਧਿਆਨ ਈ ਨੀ ਲੱਗਦਾ ਆਪਣੇ ਤੇ। ਇੱਥੇ ਧਿਆਨ ਦਿੱਤਾ ਜਾਂਦੈ ਬਸ, ਜਿਆਦਾ-ਜਿਆਦਾ ਪੰਜ, ਛੇ, ਸੱਤ ਗਲਾਸ ਬਸ, ਇੰਨਾ ਪੀਤਾ ਜਾਂਦੈ। ਵੈਸੇ ਕੈਹੰਦੇ ਪਾਣੀ ਜ਼ਰੂਰੀ ਬਹੁਤ ਹੈ ਨਾ ਵੈਸੇ।
ਹਾਂਜੀ ਓਹ ਤਾਂ ਸਰੀਰ ਲਈ ਤਾਂ ਇਸ ਟੈਮ ਗਰਮੀਆਂ ਚ ਤਾਂ ਪਾਣੀ ਬਹੁਤ ਜ਼ਿਆਦਾ ਬੈਨੀਫਿਟ ਐ।
ਹਾਂਜੀ ਹ ਕੀ-ਕੀ ਫ਼ਾਏਦੇ ਨੇ ਪਾਣੀ ਦੇ, ਦੱਸੋ ਗੇ ਜਰਾ।
ਪਾਣੀ ਦੇ ਯਾਰ ਮੈਨੂੰ ਤਾਂ ਆਪ ਥੋੜਾ ਜਿਹੀ ਇਹਦੇ ਚ ਪਤੈ, ਕਿ ਵੀ ਪਾਣੀ ਦੇ ਵੀ ਆਪਣਾ ਬੋਡੀ ਬਿਲਕੁਲ ਵਧੀਆ ਰੈਹੰਦੀ ਆ ਓਹਦੇ ਨਾਲ ਜਿਵੇਂ ਆਪਣੇ ਅੰਦਰ ਕੋਈ ਵੀ ਇਨਫੈਕਸ਼ਨ ਹੁੰਦੀ ਐ ਯਾ ਕੁਛ ਵੀ ਐ ਆਪਣੇ ਓਹ ਪਾਣੀ ਨਾਲ ਹੀ ਜਿਵੇਂ ਸਾਰੀ ਖਤਮ ਹੋ ਜਾਂਦੀ ਐ ਜਿਵੇਂ ਪਾਣੀ ਆਪਾਂ ਪੀਣੇ ਆਂ ਵਾਸ਼ਰੂਮ ਜਾਂਣੇ ਆਂ ਫੇਰ ਉਹ ਸਾਰੀ ਇਨਫੈਕ ਇਸ ਵੀ ਆ ਓ ਉਦੇ ਨਾਲ ਸਾਰੀ, ਅੰਦਰ ਬੋਡੀ ਐ ਜੋ ਸਾਫ਼ ਹੋ ਜਾਂਦੀ ਐ ਜਿਵੇਂ ਆ ਆਪਾਂ ਕੈਹ ਦੇਨੇ ਆਂ। ਏਹ ਚੀਜ਼ਾਂ ਹੋ ਜਾਂਦੀਐਂ ਕੈਹ ਰੇ ਪਾਣੀ ਤਾਂ ਇੰਨਾ ਜ਼ਰੂਰੀ ਐ ਜਿਵੇਂ ਅੱਜ ਇਸ ਟੈਮ ਦੀ ਗਰਮੀ ਹੋ ਰਹੀ ਐ। ਉਦੇ ਨਾਲ ਤਾਂ ਕੈਹੰਦੇ ਜਿੰਨਾ ਹੋ ਸਕਦੈ ਤੁਸੀਂ ਨਿੰਬੂ ਪਾਣੀ ਪੀਓ। ਐ ਆਪਣਾ ਗਲੂਕੋਸ ਵਗੈਰਾ ਓ ਪੀਓ ਬੱਚਿਆਂ ਨੂੰ ਹੋਰ ਦੇ ਕੇ ਭੇ ਜੋ ਜਿਵੇਂ ਸਕੂਲ ਚ ਵੀ ਜਾ ਉਹਦੇ ਤੋਂ ਪਾ-ਪਾ ਕੇ ਭੇਜੋ ਕਿ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ।
ਹਾਂਜੀ-ਹਾਂਜੀ।
ਗਰਮੀ ਹੁਣ ਇੰਨੀ ਹੋ ਰਹੀ ਹੈ ਤੇ ਫਿਰ ਬੱਚੇ ਵੀ ਕੀ ਕਰਨਗੇ।
ਹਾਂਜੀ -ਹਾਂਜੀ ਸਹੀ ਗੱਲ ਹੈ।
ਫੇਰ ਸਕੂਲਾਂ ਚ ਨਾ ਕੋਈ ਤੇ ਏ ਸੀ ਹੈ ਨਾ ਕੁਛ ਹੈ ਆਪਣੇ ਘਰ ਚ ਤਾਂ ਚੱਲ ਬੱਚਾ ਬੈਠ ਏਸੀਆਂ ਚ ਵੀ ਬੈਠੇ ਆਰਾਮ ਨਾਲ ਗਰਮੀ ਦਾ ਬਚਿਆ ਹੋਇਆ ਬਾਹਰ ਜਾ ਕੇ ਕਿੱਥੇ ਹੁੰਦੀ ਹੈ ਇਹ ਸਾਰੀ ਚੀਜ਼ਾਂ
ਸਹੀ ਗੱਲ ਸਾਰੀ ਫੈਸਿਲਿਟੀਆਂ ਨੀ ਮਿਲਦੀਆਂ ਨਾ ਬਾਹਰ ਦੀ। ਹਾਂਜੀ।
ਇਹ ਤਾਂ ਹੈ ਹੀ ਹੈ ਨਾ ਆਪਾਂ ਵੀ ਪਾਣੀ ਇੰਨਾ ਪੀ ਦਾ ਹੀ ਹੈ ਬੱਚਿਆਂ ਨੂੰ ਵੀ ਕਹੀ ਦਾ ਤਾਂ ਹੈਗਾ ਹੈ ਕਿ ਵੀ ਤੁਸੀਂ ਵੇ ਪਿਆ ਕਰੋ ਲੇਕਿਨ ਬੱਚੇ ਆ ਆਪਣੇ ਮਨ ਮਰਜੀ ਕਰਦੇ ਆ ਕਿੱਥੇ ਪੀਂਦੇੇ ਆ ਇਨਾ ਜੇ ਪਿਆਸ ਲੱਗੇਗੀ ਤਾਂ ਪੀ ਲੈਂਦੇ ਆਾਂ ਨਹੀਂ ਪੀਂਦੇ ਤਾਂ ਕਈ ਵਾਰ ਤਾਂ ਸਾਰਾ -ਸਾਰਾ ਦਿਨ ਨੇ ਨਿਕਲ ਜਾਂਦਾ ਇਹਨਾਂ ਦਾ।
ਹਾਂਜੀ।
ਹੋਰ ਕੀ।
ਨਹੀਂ ਵੈਸੇ ਤਾਂ ਕਹਿੰਦੇ ਨੇ ਅਹ ਫੇਸ ਨਾ ਚਮਕਦਾ ਵੀ ਹੈ ਪਾਣੀ ਵਾਧੂ ਪੀਣ ਨਾਲ ਨਾ ਫੇਸ ਵੀ ਚਮਕਦਾ ਹੈ ਗਲੋ ਕਰਦਾ ਫੇਸ ਨੂੰ। ਤੇ ਨਾਲੇ ਬੋਡੀ ਹਾਈਡਰੇਟ ਰਹਿੰਦੀ ਹੈ। ਜਟੋਕਸ ਵੀ ਕਰਦੀ ਹੈ ਬੋਡੀ ਚ ਨਾਲੇ ਕਹਿੰਦੇ ਸੱਤਰ ਪਰਸੈਂਟ ਨਾ ਸਾਨੂੰ ਨਾ ਬੋਡੀ ਦੇ ਵਿੱਚ ਪਾਣੀ ਜ਼ਰੂਰੀ ਹੈ। ਸੱਤਰ ਪਰਸੈਂਟ ਸਾਡੇ ਬੋਡੀ ਚ ਪਾਣੀ ਹੋਏਗਾ ਨਾ ਤੇ ਮੋਟਾ ਟਾਪਾ ਵੀ ਨਹੀਂ ਆਏਗਾ ਬੋਡੀ ਤੇ ਸਰੀਰ ਤੇ ਮੋਟਾਪਾ ਵੀ ਨਹੀਂ ਚੜਦਾ ਆਪਾਂ ਨਾ ਧਿਆਨ ਦਿੰਦੇ ਨੀ ਅਸੀਂ ਸਵੇਰ ਨਾਲ ਉ ਉੱਠਣਾ ਚਾਵਾਂ ਦੇ ਦੀਆਂ ਚਲੋ ਜੀ ਦੁੱਧ ਪੀ ਲਿਆ ਚਾਹ ਪੀ ਲਈ ਨਾਸ਼ਤਾ ਕਰ ਲਿਆ। ਪਾਣੀ ਦਾ ਧਿਆਨ ਦਿੰਦੇ ਹੀ ਨੀ ਸਵੇਰ ਉੱਡਦੇ ਨਾਲ ਹੀ ਕੋੱਸਾ- ਕੋੱਸਾ ਪਾਣੀ ਪੀਓ ਬੋਡੀ ਦੇ ਵਿੱਚ ਇੱਕ ਗਲਾਸ ਤੇ ਪਾਣੀ ਸਵੇਰ ਉੱਠਦੇ ਨਾਲ ਦੋ ਗਲਾਸ ਘੱਟ ਤੋਂ ਘੱਟ ਜਾਣਾ ਚਾਹੀਦਾ
ਹਮ ਬੰਦਾ ਦੋ ਗਲਾਸ ਨਾ ਵੀ ਮੈਂ ਕਿਹਾ ਦੋ ਗਲਾਸ ਅਗਰ ਕੋਈ ਨਾ ਵੀ ਪੀ ਸਕੇ ਤਾਂ ਇੱਕ ਗਲਾਸ ਦਾ ਵੱਡਾ ਥੋੜ੍ਹਾ ਪੀਣਾ ਹੀ ਚਾਹੀਦਾ
ਹਾਂਜੀ- ਹਂਜੀ- ਹਂਜੀ-ਹਂਜੀ।
ਅ ਕਹਿੰਦੇ, ਜਿਵੇਂ ਆਪਾਂ ਨੀਚੇ ਉਪੜੂ ਬੈਠ ਕੇ ਪੀਯਾ ਨਾ ਤੋ ਉਹਦੇ ਨਾਲ ਤਾਂ ਹੋਰ ਵੀ ਬੋਡੀ ਵਧੀਆ ਜਾਂਦੀ ਹੈ, ਫਿਰ। ਆਪਾਂ ਜਿਵੇਂ ਕੁਰਸੀ ਤੇ ਬਹਿ ਜਾਂਦੇ ਹਾਂ, ਜਾਂ ਬੈੱਡ ਤੇ ਬੈਠ ਕੇ ਅਪਾਂ ਗਲਾਸ ਪੀਦੇ ਕਹਿੰਦੇ ਉੱਕੜੂ ਬੈਠ ਕੇ ਪੀਓ ਨਾ ਨੀਚੇ, ਤਾਂ ਉਹਦੇ ਨਾਲ ਤਾਂ ਹੋਰ ਵੀ ਬੈਨੀਫਿਟ ਮਿਲਦੇ ਨੇ।
ਅੱਛਾ ਜੀ, ਪੇਟ ਵੀ ਕਲੀਅਰ ਹੋ ਜਾਂਦਾ ਹੈ ਨਾ, ਹਾਂਜੀ।
ਹਾਂਜੀ, ਪੇਟ ਵੀ ਬਿਲਕੁਲ ਸਾਫ਼ ਹੋ ਜਾਂਦਾ ਜਿਵੇਂ ਤੁਸੀਂ ਚੀਜ਼ ਬੰਦੇ ਨੂੰ ਦਿੱਕਤ ਹੋ ਰਹੀ ਉਹ, ਫਰੈਸ਼ ਹੋਣ ਚ ਜਾਂ ਕੁਛ ਸੋਂ ਉਹਦੇ ਨਾਲ, ਵਧੀਆ ਰਹਿੰਦਾ ਸਾਰਾ ਕੁੱਝ। ਮੈਂ ਵੀ ਉਥੈ ਹੀ ਦੇਖ ਰੀ ਸੀ, ਇੰਸਟਾਗ੍ਰਾਮ ਤੇ ਦੱਸ ਰਹੇ ਸੀਗੇ ਬੋਡੀ ਬਾਰੇ ਵੀ, ਮਤਲਬ ਕਿ ਪਾਣੀ ਐਵੇਂ ਪੀਓ, ਉਵੇਂ ਪੀਓ। ਵੀ ਆਪਾਂ ਨੇ ਜਿਵੇਂ ਠੰਡਾ ਕੋਲਡ- ਡ੍ਰਿੰਕ ਪੀਣੇ ਐ। ਪਾਣੀ ਪੀਨੇ ਹੇ ਵੀ ਐਵੀ ਨੋਰਮਲ ਪੀਓ, ਠੰਢਾ ਫਰਿੱਜ ਵਾਲਾ ਪਾਣੀ ਨੁਕਸਾਨ ਦੇ ਹੁੰਦਾ ਹੈ। ਊਹ ਵੀ ਨਾ ਤੁਸ ਪੀਓ, ਚਾਹੇ ਫਿਰ ਮਟਕਾ ਰੱਖ ਲੋ, ਉਹ ਵਾਲਾ ਪਾਣੀ ਪੀਓ ਨਾ ਔਰ ਠੰਡਾ ਵੀ ਰੇਂਦਾ ਐ ਤੇ, ਬੋਡੀ ਚ ਵਿੱਚ ਜ਼ਿਆਦਾ ਦਿੱਕਤ ਵੀ ਨੀ ਰਹਿੰਦੀ।
ਹਾਂਜੀ, ਬੈਕਟੇਰੀਆ ਵੀ ਨੀ ਬਣਦਾ ਬੋਡੀ ਦੇ ਵਿੱਚ।
ਹਾਂ, ਸਾਰਾ ਕੁਝ ਵਧੀਆ ਰਹਿੰਦਾ ਹੈ ਫਿਰ।
ਹਾਂਜੀ, ਬਲਕਿ ਘੜੇ ਦਾ ਪਾਣੀ ਤਾਂ ਬਹੁਤ ਤੋਂ ਵਧੀਆ ਹੁੰਦਾ ਹੈ, ਪਰ ਸਾਡੇ ਕਿੱਥੇ ਸੁਣਦੇ, ਅੱਜ-ਕੱਲ ਫਰਿਜਾਂ ਚੱਲ ਪਈਆਂ ਨੇ। ਫਰਿੱਜ਼ਾਂ ਦੇ ਬਿਨਾਂ, ਕਿਸੇ ਨੂੰ ਗੁਜ਼ਾਰਾ ਨੀ ਠੰਡੇ ਪਾਣੀ ਉਧਰੋਂ ਉਣਗੇ ਠੰਡੇ ਪਾਣੀ ਪੀ ਜਾਣਗੇ, ਆਹ ਨੀ ਵੇਖਦੇ, ਠੰਡੇ ਪਾਣੀ ਨਾਲ ਗਲਾ ਵੀ ਬੰਦ ਹੁੰਦਾ ਹੈ। ਟੋਂਸਿਲ ਹੋ ਜਾਂਦੀ ਹੈ, ਖਾਂਸੀ ਲੱਗ ਜਾਂਦੀ ਹੈ, ਪਰ ਬੱਚੇ ਮੰਨਦੇ ਕਿੱਥੇ ਨੇ? ਬੱਚੇ ਕਿ ਸਿਆਣੇ ਵੀ ਨੀ ਮੰਨਦੇ ਅੱਜ-ਕੱਲ ਤਾਂ, ਬਾਰੋ ਆਏ ਦੇ ਗਡ-ਗਡ ਪਾਣੀ ਅੰਦਰ।
ਪਹਿਲਾਂ ਤਾਂ ਸਾਡੇ, ਮੈਂ ਤਾਂ ਕੈਂਪਰ ਰੱਖਣਾ ਹੀ ਬੰਦ ਕਰਤਾ ਸੀ, ਪਹਿਲਾਂ ਤਾਂ ਮਟਕਾ ਹੀ ਰੱਖਿਆ ਸੀ ਹੁਣ ਮਟ ਤਾ ਸਾਡਾ ਗਿਆ ਫੁੱਟ, ਹੁਣ ਜਦ ਦਾ ਮਨੇ ਕਿਹਾ ਇਹਨਾਂ ਨੂੰ, ਵੀ ਤੁਸੀਂ ਮਟਕਾ ਲਿਆ ਦੋ ਬਸ ਮਟਕਾ ਹੀ ਨਹੀਂ ਆ ਰਿਹਾ।
ਹਾਂਜੀ-ਹਾਂਜੀ, ਹੁਣ ਤੇ ਹਾਂਜੀ। ਜੀ, ਹਾਂਜੀ-ਹਾਂਜੀ ਹੁਣ ਤੇ ਮਟਕਾ ਵੀ ਟੂਟੀਆਂ ਵਾਲਾ ਚੱਲ ਪਿਆ, ਟੂਟੀਆਂ ਲੱਗੀਆਂ
ਹਾਂ, ਮੇਰੇ ਕੋਲ ਵੀ ਮੇਰੇ ਕੋਲ ਵੀ ਟੂਟੀਆਂ ਆਲਾ ਹੀ ਸੀਗਾ, ਤਾਂ ਹੀ ਮੈਂ ਆਪਣਾ ਓਹੀ ਓ ਮਟਕਾ ਲੈ ਰੱਖਿਆ ਸੀ।
ਹਾਂਜੀ-ਹਾਂਜੀ। ਆਪਾਂ ਵੀ ਇਹੀ ਰੱਖਿਆ ਹੋਇਆ, ਮਟਕਾ ਰੱਖਿਆ ਹੋਇਆ ਘਰੇ, ਮਟਕੇ ਦਾ ਪਾਣੀ ਪੀਦਾ ਜ਼ਿਆਦਾ ਤਰ ਤਾਂ। ਤੇ ਕਹਿੰਦੇ ਨੇਂ ਕਿ ਮਟਕੇ ਦਾ ਪਾਣੀ ਨਾਲ ਵੀ ਨਾਂ ਕੋਈ ਨੁਕਸਾਨ ਨੀ ਬਹੁਤ ਵਧੀਆ ਏ। ਪਹਿਲੇ ਜਮਾਨੇ ਚ ਤਾਂ ਮਟਕੇ ਦਾ ਈ ਪਾਣੀ ਪੀਂਦੇ ਸਨ ਸਾਰੇ।
ਹੂੰ, ਕਹਿੰਦੇ ਮਟਕੇ ਚ' ਵੀ ਨਾ ਜਿਵੇਂ ਕੱਪੜਾ ਲਪੇਟ ਕੇ ਰੱਖੋ। ਉਹਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ, ਕਹਿੰਦੇ ਫੇਰ ਤਾਂ ਮਟਕੇ ਦਾ ਪਾਣੀ ਐਵੇਂ ਦਾ ਹੋ ਜ ਏਵੇ ਲਗਦਾ, ਜਿਵੇਂ ਬਿਲਕੁਲ ਫਰਿਜ ਜੈਸਾ ਪਾਣੀ ਐ। ਹਾਂਜੀ, ਗਿੱਲਾ ਕੱਪੜਾ ਜਿਵੇਂ ਆਪਾਂ ਪੂਰੇ ਮਟਕੇ ਤੇ ਲਪੇਟਦੇ ਆਂ, ਸੂਤੀ ਜਾ ਗਿੱਲਾ ਕਰਕੇ ਉੱਥੇ, ਜਦੋਂ ਸੁੱਕ ਜਾਓ ਉਹਨੂ ਫੇਰ ਗਿੱਲਾ ਕਰਕੇ ਆਪਣਾ, ਉਹਦੇ ਚ' ਈ ਬੰਨ ਦੋ। ਮਟਕੇ ਚ, ਮੈਂ ਕਹਿ ਰਹੀ ਠੰਡਾ ਪਾਣੀ ਫਰਿੱਜ ਦਾ ਵੀ ਫੇਲ ਕਰ ਦਿੰਦੈ।
ਅੱਛਾ ਜੀ, ਨੀ ਆਪਾਂ ਵੀ ਪੀਂਦੇ ਆਂ ਪਰ ਮੈਂ ਜੋ ਘੜੇ ਤੁਸੀਂ ਕਹਿ ਰਹੇ ਹੋ ਨਾਂ ਕੱਪੜਾ ਲਾ ਕੇ ਰੱਖੋ, ਉਹ ਨੀ ਲਾ ਕੇ ਰੱਖਦੇ ਆਪਾਂ। ਪਰ ਉਵੇ ਪੀਂਦੇ ਆਂ ਘੜੇ ਦਾ ਪਾਣੀ ਜਾਂ
ਹਾਂ, ਨਾਂ ਮੈਂ ਵੀ ਨੀ ਲਾਕੇ ਮੈਨੂੰ ਵੀ ਕਿਸੇ ਨੇ ਨਾ ਕਿਹਾ ਸੀ, ਵੀ ਜਿਵੇਂ ਮਟਕਾ ਜਿਵੇਂ ਮੇਰੇ ਨਾਂ, ਠੰਡਾ ਪਾਣੀ ਫ਼ੇਰ ਘੱਟ ਹੋਣ ਸ਼ੁਰੂ ਹੋ ਗਿਆ ਤਾ ਉ ਕਹਿੰਦੇ ਮਿੱਟੀ ਤਾਂ ਕਦੀ ਖਰਾਬ ਹੀ ਨਹੀਂ ਹੁੰਦੀ ਵੀ ਤੁਸੀਂ ਕੱਪੜਾ ਲਪੇਟ ਕੇ ਰੱਖਿਆ ਕਰੋ, ਜਿਵੇਂ ਆਪਾਂ ਮਟਕੇ ਦਾ ਪਾਣੀ ਹਮ ਸਾਫ਼-ਸੁਥਰਾ ਕਰੇਗੇ ਵੀ ਨਮਕ ਡਾਲ ਕੇ ਕੇ ਮਟਕੇ ਨੂੰ ਭਰ ਕੇ ਦਸ-ਪੰਦਰਾਂ ਮਿੰਟ ਵਾਸਤੇ ਰੱਖ ਦੋ। ਫੇਰ ਉਹਨੂੰ ਦੁਬਾਰਾ ਉ ਹੱਥ ਨੀ ਮਾਰਨਾ ਅੰਦਰ ਮਟਕੇ ਚ, ਫੇਰ ਉਹਨੂੰ ਅੱਛੀ ਤਰੋਂ ਫਿਰ ਸਾਫ਼ ਪਾਣੀ ਨਾਲ ਧੋ ਕੇ ਨਾ ਫ਼ੇਰ ਉਹਨੂੰ ਭਰ ਕੇ ਰੱਖੋ ਕਹਿੰਦੇ ਮਟ ਵਿਚ ਅੰਦਰ ਹੱਥ ਮਾਰੋਗੇ, ਜੁਰਾਬ-ਜਰੂਬ ਮਾਰਤੀ ਜਿਵੇ ਆਪਾਂ ਮਾੰਜਣ ਵਾਲੀ
ਹਾਂਜੀ-ਹਾਂਜੀ-ਹਾਂਜੀ, ਅੱਛਾ ਜੀ।
ਹਾਂਜੀ, ਫੇਰ ਮਟਕੇ ਚ ਨਾ ਪਾਣੀ ਨੀ ਠੰਡਾ ਰਹਿੰਦਾ ਫਿਰ।
ਅੱਛਾ-ਅੱਛਾ, ਹੁਣ ਧਿਆਨ ਰੱਖਾਂਗੇ ਨਾਆਪਾਂ, ਵੈਸੇ ਤਾਂ ਨੂਣ ਨਾਹੀ ਧੋਈ ਦਾ ਵੈਸੇ ਤਾਂ
ਹਾਂਜੀ, ਬਸ ਮਟਕੇ ਚ ਕਹਿੰਦੇ ਅੰਦਰ ਹੱਥ ਵੀ ਨੀ ਮਾਰਿਦਾ ਬਸ ਪਾਣੀ ਦੀ ਜਿਵੇਂ ਐਵੇਂ ਹਥੱ ਫੇਰਿਆ ਜਿਵੇਂ ਪਾਣੀ ਨੂੰ ਐਵੇਂ ਹਿਲਾ ਤੇਆ ਉਹ ਮਟਕੇ ਨੂੰ
ਅੱਛਾ-ਅੱਛਾ ਜੀ।
ਹਾਂ, ਬਸ ਨਮਕ ਪਾ ਕੇ ਮਟਕੇ ਨੂੰ ਦੋ ਕੁ ਵਾਰੀ ਪਾਣੀ ਨਾਲ ਧੋਲੋ ਵੀ ਹੱਥ ਨਾ ਮਾਰੋ।
ਅੱਛਾ ਜੀ, ਬਸ ਠੀਕ ਹੈ ਹੁਣ ਆਪਾਂ ਵੀ ਐਵੇਂ ਹੀ ਕਰਾਂਗੇ ਨਾ, ਸਾਨੂੰ ਪਤਾ ਨੀ ਸੀ ਨਾ ਸਾਨੂੰ ਪਤਾ ਲੱਗ ਗਿਆ।
ਹਾਂਜੀ, ਮੈਨੂੰ ਵੀ ਨੀ ਪਤਾ ਸੀ ਮੈਨੂੰ ਵੀ ਕਿਸੇ ਨੇ ਦੱਸਿਆ ਸੀ। ਮੇਰੀ ਮੰਮੀ ਵੀ ਹੈਗੀ ਆ ਉਹਨਾ ਨੇ ਵੀ ਆਪਣਾ ਮਟਕਾ ਰੱਖਿਆ ਉਹ ਵੀ ਐਵੇਂ ਕਰਦੇ ਆ ਕੱਪੜਾ-ਕੁੱਪੜਾ ਉਹਨਾਂ ਨੇ ਤਾਂ ਲਪੇਟ-ਲਪੂਟ ਕੇ ਰੱਖਿਆ ਹੋਇਆ, ਮੈਂ ਕਿਹਾ, ਚਲੋ ਹੁਣ ਜਦ ਨਵਾਂ ਆਏਗਾ ਮਟਕਾ ਫੇਰ ਲਪੇਟਾਂਗੇ, ਹੁਣ ਤਾਂ ਹੈ ਹੀ ਨੀ ਇਸ ਟਾਈਮ ਤਾਂ।
ਹਾਂਜੀ-ਹਾਂਜੀ, ਸਹੀ ਗੱਲ ਹੈ ਜੀ।
ਹੁਣ ਤਾਂ ਜਿਹੜਾ ਪਾਣੀ ਪੀਤਾ ਜਾ ਰਿਹਾ, ਉਹ ਪੀਤਾ ਹੀ ਜਾ ਰਿਹਾ।
ਹਾਂਜੀ-ਹਾਂਜੀ, ਫਰਿੱਜਾਂ ਦਾ ਜ਼ਿਆਦਾ ਹੀ ਪਾਣੀ ਪੀਤਾ ਜਾ ਰਿਹਾ, ਫਰਿੱਜਾਂ ਦਾ ਐ ਨੀ ਨੁਕਸਾਨ ਵੀ ਕਿੰਨਾ ਹੈ, ਫਰਿੱਜ ਦਾ ਪਾਣੀ ਨਾਲ ਵੈਸੇ ਵੇਖ ਲੋ।
ਹਾਂਜੀ, ਉਹ ਤਾਂ ਹੈ ਹੀ ਆ।
ਪਾ ਕੇ ਰੱਖ ਦਿੰਦਾ, ਬਰਫ਼ ਪਾ ਕੇ ਰੱਖ ਲੈਂਦੇ ਆਂ, ਉਹ ਵੀ ਕਿੰਨਾ ਨੁਕਸਾਨ ਹੈ, ਬਰਫ਼ ਵਾਲਾ ਪਾਣੀ ਪੀਣ ਚ।
ਹਾਂ, ਉਹ ਤਾਂ ਹੈ ਹੀ ਹੈ। ਵੀ ਬਹੁਤ ਜ਼ਿਆਦਾ ਨੁਕ
ਹਾਂਜੀ, ਹਾਂਜੀ-ਹਾਂਜੀ।
ਹੋਰ ਕੀ, ਪਾਣੀ ਦਾ ਤਾਂ ਬਹੁਤ ਹੀ ਫਾਇਦਾ ਹੈ ਕਿਉਂਕਿ ਹਰ ਆਪਣਾ ਆਦਮੀ ਵੀ ਇੰਨੀ ਧੁੱਪ ਤੇ ਕੰਮ ਕਰ ਕਰਾ ਕੇ ਆਉਂਦੇ ਹੈ, ਤੇ ਬੰਦਾ ਆਉਂਦੇ ਉਹ ਵੀ ਠੰਡਾ ਪਾਣੀ, ਇਹ ਵੀ ਨੀ ਹੈ ਕਿ ਸ਼ਾਮ, ਮੈਂ ਤਾਂ ਲੈ ਕਹੂੰਗੀ ਵੀ ਪੰਜ ਮਿੰਟ ਰੁੱਕ ਕੇ ਪਾਣੀ ਪਿਓ, ਲੇਕਿਨ ਕੋਈ ਮੰਨਦਾ ਹੀ ਨਹੀਂ, ਆਂਦੇ ਸਾਰ ਪਹਿਲਾਂ ਪਾਣੀ
ਉਹ ਵੀ ਪਾਣੀ ਵੀ ਪੀਂਦੇ ਨੇ ਨਾ, ਗੜ-ਗੜ ਕਰਕੇ ਪੀ ਲੈਂਦੇ ਨੇ, ਬੰਦਾ ਆਰਾਮ ਨਾਲ ਪਾਣੀ ਵੀ ਪੀਣਾ, ਕਹਿੰਦੇ ਨਾ ਬਹਿ ਕੇ ਪੀਣਾ ਚਾਹੀਦਾ, ਸਿੱਪ-ਸਿੱਪ ਕਰਕੇ ਪੀਣਾ ਚਾਹੀਦਾ ਪਾਣੀ। ਹਾਂਜੀ-ਹਾਂਜੀ।
ਪਾਣੀ ਲੇਕਿਨ ਇਹ ਤਾਂ ਪਹਿਲਾਂ ਆਉਂਦੇ ਹੀ ਪਾਣੀ ਚਾਹੀਦਾ, ਵੀ ਬੈਠੇ ਬਾਅਦ ਵਿੱਚ, ਪਹਿਲਾਂ ਪਾਣੀ ਦਾ ਗਿਲਾਸ ਚਾਹੀਦਾ।
ਸਹੀ ਗੱਲ ਹੈ ਜੀ, ਉਹ ਪਾਣੀ ਵੀ ਨਾ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ।
ਹੂੰ, ਕਹਿੰਦੇ ਬਿਲਕੁਲ ਸਿੱਪ-ਸਿੱਪ ਕਰਕੇ ਪਾਣੀ ਪੀਓ ਨਾ, ਉਹ ਜ਼ਿਆਦਾ ਬੈਨੀਫਿਟ, ਆਪਾਂ ਪੇਟ, ਆਪਾਂ ਗੜ-ਗੜ ਕਰਦੇ ਪੀ ਦਿੰਦੇ ਹਾਂ ਆਹੀ ਤਾਂਹੀ ਤਾਂ ਪੇਟ ਆਪਣਾ ਬਾਹਰ ਨਿੱਕਲ ਆਉਂਦਾ ਫਿਰ।
ਹਾਂਜੀ-ਹਾਂਜੀ, ਨਾਲੇ ਕੁੱਛ ਠੰਡੇ ਪਾਣੀ ਕਰਕੇ ਵੀ ਤੇ ਪੇਟ ਬਾਹਰ ਨਿੱਕਲਿਆ ਪਿਆ। ਪਹਿਲੇ ਟਾਈਮ ਠੰਡੇ ਪਾਣੀ ਹੁੰਦੇ ਨਹੀਂ ਸੀ, ਘੜੇ ਦੇ ਪਾਣੀ ਪੀਣੇ ਤੇ ਉਹ ਪੇਟ ਅੰਦਰ ਰਹਿੰਦਾ ਸੀ। ਅੱਜ- ਕੱਲ੍ਹ ਦੇ ਟਾਈਮ ਵਿੱਚ ਫਰਿੱਜਾਂ ਹੈਗੀਆਂ, ਠੰਡੇ ਪਾਣੀ ਗਲਾਸ ਭਰ-ਭਰ ਕੇ ਅੰਦਰ ਜਾਈ ਜਾ ਰਹੇ ਨੇ। ਉਹ ਪੇਟ ਬਾਹਰ ਆਈ ਜਾ ਰਹੇ ਨੇ ਬਸ।
ਹਾਂਜੀ, ਉਹ ਤਾਂ ਹੈ ਹੀ ਆ ਫੇਰ, ਪਾਣੀ ਵੀ ਆਰਾਮ ਨਾਲ ਪੀਓ।
ਹਾਂਜੀ-ਹਾਂਜੀ, ਅੱਜ ਸਾਰੀ ਜਨਾਨੀਆਂ ਨੂੰ ਵੇਖ ਲੋ ਜਿਵੇਂ ਨਿਆਣੇ ਹੁੰਦੇ ਨੇ, ਜਿਵੇਂ ਵਿਅੱਮ ਵਾਲਾ ਸ਼ਰੀਰ ਹੁੰਦਾ, ਉਹਦੇ ਚ ਵੀ ਠੰਡੇ ਪਾਣੀ ਪੀ ਲੈਂਦੇ ਨੇ। ਪਹਿਲੇ ਟਾਈਮ ਚ ਕੋਈ ਦਿੰਦੇ ਸਨ ਠੰਡੇ ਪਾਣੀ ਪੀਣ ਵਾਸਤੇ, ਕੋਈ ਨੀ ਦਿੰਦੇ ਸਨ।
ਕੋਈ ਵੀ ਨਹੀਂ ਦਿੰਦਾ ਸੀ
ਹਾਂਜੀ, ਪਹਿਲਾਂ ਮਤਲਬ ਕੋਸੇ ਪਾਣੀ ਪੀਣੇ ਨੇ, ਜਵੈਣ ਵਾਲੇ ਪਾਣੀ ਪੀਣੇ, ਹਾਂਜੀ-ਹਾਂਜੀ।
ਪਾਣੀ ਪੀਂਦੇ ਨੇ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋ।
ਹਾਂਜੀ-ਹਾਂਜੀ। ਹੁਣ ਕਿੱਥੇ, ਹੁਣ ਕੋਈ ਨੀ ਸੁਣਦਾ, ਬਸ ਹੁਣ ਮੈਂ, ਸ਼ੁਕਰ ਕਰੋ, ਹਾਂਜੀ, ਬਸ ਪਾਣੀ ਪੀ ਲਈਏ ਨਾ। ਹਾਂਜੀ, ਮੈਂ ਕਿਹਾ ਬਸ ਪਾਣੀ ਪੀ ਲਈਏ, ਇਹ ਹੀ ਵੱਡੀ ਗੱਲ। ਜਿਹੜਾ ਬੰਦਾ ਪਾਣੀ ਪੀ ਰਿਹਾ, ਸਭ ਤੋਂ ਵੱਡੀ ਗੱਲ ਹੈ।
ਹਾਂਜੀ, ਉਹ ਤਾਂ ਹੈ ਹੀ ਹੈ।
ਪਾਣੀ ਪੀਣਾ ਵੀ ਆਫ਼ਤ ਲੱਗਦਾ ਨਾ, ਭਾਰੀ ਪੈਂਦਾ, ਇਹ ਪਾਣੀ ਦਾ ਗਿਲਾਸ ਚੱਕ ਕੇ ਲਿਆਉਣਾ ਪਏਗਾ, ਪੀਣਾ ਪਏਗਾ। ਅੱਜ- ਕੱਲ ਦੇ ਟਾਈਮ ਵਿੱਚ ਉਹ ਹੋਇਆ ਪਿਆ।
ਹਾਂਜੀ
ਹਾਂਜੀ -ਹਾਂਜੀ, ਹੋਰ ਸੁਣਾਓ ਜੀ?
ਬਸ, ਜੀ, ਵਧੀਆ, ਚਲੋ ਠੀਕ ਹੈ ਜੀ, ਮੈਂ ਫੇਰ ਥੋੜੀ ਦੇਰ ਚ ਕਰਦੀ ਹਾਂ।
ਹਾਂਜੀ, ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ।